ਹੈ
ਹੈਲੋ ਹੈਲੋ
ਹੈਲੋ
ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਹੋਰ ਕਿਸ ਤਰ੍ਹਾਂ ਚੱਲ ਰਹੀ ਪੜ੍ਹਾਈ ਪੜੂਈ
ਪੜ੍ਹਾਈ ਠੀਕ ਚੱਲ ਰਹੀ ਹੈਗੀ
ਹਾਂਜੀ
ਵਧੀਆ ਚੱਲ ਰਹੀ ਹੈ ਜੀ
ਕਿਹੜੀ ਕਲਾਸ ਚ ਹੋ ਗਏ ਹੁਣ
ਪਲੱਸ ਟੂ
ਪਲੱਸ ਟੂ ਚ ਹੋ ਗਏ ਕੀ ਲਿੱਤਾ ਹੈ
ਕੌਮਰਸ
ਕੋਮਰਸ ਲਿੱਤੀ ਹੈ ਜ ਹੋਰ ਸਭ ਠੀਕ ਚੱਲ ਰਿਹਾ ਨਾ
ਹਾਂਜੀ
ਨੋਨ ਮੈਡੀਕਲ ਲੈ ਲੈਂਦੇ ਕਾਮਰਸ ਚ ਰੁਚੀ ਜ਼ਿਆਦਾ ਸੀਗਾ
ਹਾਂਜੀ ਕਮਰਸ ਚ ਰੁਚੀ ਜ਼ਿਆਦਾ ਸੀ ਜੀ
ਅੱਛਾ ਅੱਛਾ ਅੱਛਾ ਅੱਛਾ ਅੱਛਾ ਅੱਛਾ ਬੈਂਕ ਦਾ ਕਰਨਾ ਹੈ ਅਕਾਊਂਟਸ ਕਰਨਾ ਹੈ
ਅੱਗੇ ਬੈਂਕ ਦੀ ਤਿਆਰੀ ਕਰਨੀ ਹੈ ਜੀ
ਅੱਛਾ ਅੱਗੇ ਬੈਂਕ ਦੀ ਤਿਆਰੀ ਕਰਨੀ ਹੈ
ਹਾਂਜੀ
ਹੋਰ ਹੋਰ ਸੁਣਾਓ
ਹੋਰ ਠੀਕ ਹੈ ਜੀ
ਹੋਰ ਘਰ ਸਭ ਠੀਕ ਨੇ
ਹਾਂਜੀ
ਅੱਛਾ ਅੱਛਾ ਅੱਛਾ
ਤੁਸੀਂ ਕਿੰਨੇ ਪੜ੍ਹੇ ਹੋਏ ਹੋ ਜੀ
ਮੈਂ ਗ੍ਰੈਜੂਏਸ਼ਨ ਕੀਤੀ ਹੋਈ ਹੈ
ਅੱਛਾ ਜੀ
ਹਮ
ਹੋਰ ਤੁਹਾਡੇ ਘਰ ਠੀਕ ਹੈ ਸਾਰੇ
ਹਾਂਜੀ
ਸਾਰੇ ਠੀਕ ਹੈ
ਹਾਂਜੀ ਹਾਂਜੀ ਹਾਂਜੀ ਸਭ ਠੀਕ ਹੈ ਸਭ ਠੀਕ ਹੈ ਗ੍ਰੈਜੂਏਸ਼ਨ ਕੀਤੀ ਹੋਈ ਹੈ ਮੇਰੇ ਮੇਰਾ ਅਹ ਬੇਟਾ ਮਰਚਣ ਦੇ ਵਿੱਚ ਹੈਗਾ
ਅੱਛਾ ਜੀ
ਹਾਂਜੀ ਹਾਂਜੀ ਉਹ ਉਹ ਵੀ ਪਲੱਸ ਟੂ ਕਰਕੇ ਚਲਾ ਗਿਆ ਸੀ ਤਿੰਨ ਸਾਲ ਹੋ ਗਏ ਨੇ ਉਹਨੂੰ ਇਸ ਟਾਈਮ ਅਮਰੀਕਾ ਹੈਗਾ
ਅੱਛਾ ਜੀ ਪਲੱਸ ਟੂ ਤੇ ਮਰਚੈਂਨ ਨੇ ਵੀ ਦੀ ਤਿਆਰੀ ਕਰਤੀ
ਮਰਚੈਂਟ ਨੇਵੀ ਦੀ ਤਿਆਰੀ ਕਰਲੋ ਉਹਦੇ ਚ ਪੈਸਾ ਹੀ ਬੜਾ ਹੈ
ਅੱਛਾ ਜੀ
ਮਰਚੈਟ ਨਵੀ ਸੇ ਬੜੀਆ ਤਾਂ ਕੋਈ ਬਾਤ ਹੀ ਨਹੀਂ ਹੈ ਦੋ ਤਿੰਨ ਤਿੰਨ ਲੱਖ ਰੁਪਈਆ ਲਾ ਕੇ ਸਾਰਾ ਵਰਡ ਘੁੰਮ ਜਾਓਗੇ ਤੁਸੀਂ ਹੈ ਨੀ ਕਿ ਤੁਸੀਂ ਅਹ ਪੱਚੀ ਲੱਖ ਰੁਪਇਆ ਲਾ ਕਿ ਅਮੇਰੀਕਾ ਜਾ ਰਹੇ ਹੋ ਤੇ ਇੱਕੋ ਦੇਸ਼ ਚ ਰਹਿਣਾ ਉਹਦੇ ਤੁਸੀਂ ਜਿੱਥੇ ਜਿੱਥੇ ਤੁਹਾਡਾ ਸ਼ਿਪ ਜਾਏਗਾ ਉੱਥੇ ਉੱਥੇ ਜਿੱਥੇ ਜਿੱਥੇ ਤੁਹਾਡਾ ਜਾਂਚ ਪਾਣੀ ਜਾਏਗਾ ਤੁਸੀਂ ਤੇ ਉਹਦੇ ਚ ਸਾਰਾ ਵਰਲਡ ਘੁੰਮ ਜਾਓਗੇ
ਅੱਛਾ ਜੀ ਕਿੰਨੀ ਫੀਸ ਲੱਗਦੀ ਹੈ ਜੀ
ਹਂਜੀ ਫੀਸ ਕੀ ਹੈਗੀ ਜੀ ਛੇ ਮਹੀਨੇ ਦੀ ਟ੍ਰੇਨਿੰਗ ਹੁੰਦੀ ਹੈ ਕਿਉਂਕਿ ਜਿਹੜੇ ਇਹ ਮਰਚੈਨ ਡੇਵੀ ਦੇ ਹੱਬ ਹੈਗੇ ਨੇ ਨਾ ਉਹ ਦੇਹਰਾਦੂਨ ਹੈਗਾ ਹੈ ਆਪਣਾ ਕਲਕੱਟਾ ਹੈ ਔਰ ਤੁਹਾਡਾ ਇੱਧਰ ਮੁੰਬਈ ਮੇਨ ਕਲਕੱਤਾ ਹੀ ਅੱਛਾ ਰਹਿੰਦਾ ਹੈ, ਕਿਉਂਕਿ ਕਲਕਤਾ ਮੇਨ ਹੱਬ ਹੈਗਾ ਕਲਾਸਿਸ ਮੇਨ ਹੈ।
ਅੱਛਾ।
ਕਲਕੱਤਾ ਅੱਛੀ ਟ੍ਰੇਨਿੰਗ ਮਿਲ ਜਾਂਦੀਆਂ ਨੇ
ਛੇ ਮਹੀਨੇ ਤਿਆਰੀ ਵਾਰ ਲੱਗ ਜਾਂਦੇ ਨੇ
ਛੇ ਮਹੀਨੇ ਚ ਤੁਸੀਂ ਤਿਆਰੀ ਕਰੋਗੇ ਜਿਹੜੀ ਕੰਪਨੀ ਤੁਹਾਨੂੰ ਤਿਆਰੀ ਕਰਾਏ ਉਹੀ ਤੁਹਾਨੂੰ ਜੋਬ ਦੇ ਦੇਗੀ?
ਅੱਛਾ ਜੀ।
ਹਾਂ ਪਹਿਲੇ ਪਹਿਲੇ ਤੇ ਸੈਲਰੀ ਘੱਟ ਹੋਏਗੀ ਡੇਢ ਦੋ ਲੱਖ ਰੁਪਏ ਹੋਏਗੀ। ਜਿਸ ਹਿਸਾਬ ਦੀ ਅਗਰ ਤੁਸੀਂ ਜ਼ਿਆਦਾ ਪੜ੍ਹ ਜਾਂਦੇ ਹੋ ਜਿਸ ਤਰ੍ਹਾਂ ਗ੍ਰੈਜੂਏਸ਼ਨ ਕਰਕੇ ਜਾਂਦੇ ਹੋ ਉਹ ਅਲੱਗ ਹੈ, ਪਲੱਸ ਟੂ ਕਰਕੇ ਜਾਤੇ ਹੋ ਤੋ ਚਾਹੇ ਆਗੇ ਭੀ ਪੜ੍ਹਦੇ ਰਹੋ। ਉਹਦੇ ਚ ਕੋਈ ਗੱਲ ਨੀ ਹੈਗੀ। ਜੇ ਤੁਸੀਂ ਪਲੱਸ ਟੂ ਕਰਕੇ ਜਾਂਦੇ ਹੋ ਨਾ, ਤੇ ਤੁਸੀਂ ਜੋਬ ਤੇ ਵੀ ਤੁਸੀਂ ਰੀਡਿੰਗ ਕਰ ਸਕਦੇ ਹੋ।
ਅਛਾ, ਹਾਂਜੀ, ਹਮ।
ਆਪਣਾ ਓਨਲਾਈਨ ਕਰ ਸਕਦੇ ਹੋ ਤੁਸੀਂ।
ਅੱਛਾ ਅਤੇ ਫ਼ੀਸ ਕਿੰਨੀ ਕੁ ਲੱਗ ਜਾਂਦੀ ਹੋਣੀ?
ਘੱਟੋ ਘੱਟ ਤਿੰਨ ਲੱਖ ਤੇ ਮਾਨ ਕੇ ਚਲੋ ਨਾ ਜੀ।
ਅੱਛਾ ਜੀ।
ਹਾਂ।
ਸਾਰਾ ਕੁਛ ਕਰਕੇ ਤਿੰਨ ਲੱਖ
ਹਾਂ ਤਿੰਨ ਲੱਖ ਛੇ ਮਹੀਨੇ ਦਾ ਖਰਚਾ ਲੱਗ ਜਾਂਦਾ, ਤਿੰਨ ਲੱਖ ਰੁਪਈਆ ਲਾ ਕੇ ਤੁਹਾਡੀ ਇਹ ਕਿ ਤੁਹਾਡੀ ਲਾਈਫ ਜਿਹੜੀ ਹੈ ਉਹ ਬੈਟਰ ਹੋ ਜਾਏਗੀ। ਹਾਂ ਤੁਹਾਡੀ ਲਾਈਫ ਬੈਟਰ ਹੋ ਜਾਏਗੀ। ਔਰ ਅੱਗੇ ਤੁਹਾਡੇ ਘਰ ਆਲਿਆਂ ਦੀ ਵੀ ਲਾਈਫ ਬੈਟ ਟਰ ਹੋ ਜਾਏਗੀ।
ਹਾਂਜੀ।
ਹਮ ਕਿਉਂਕਿ ਇਤਨਾ ਇੰਨਾ ਪੈਸਾ ਹੈਗਾ ਇਹਦੇ ਅੰਦਰ ਮਚਣ ਡ ਵੀ ਦੀ ਜੋਬਸ ਅੰਦਰ
ਅੱਛਾ।
ਕੀ ਹੈ ਕਿ ਰਹਿਣਾ ਤੁਹਾਨੂੰ ਸਮੁੰਦਰ ਅੰਦਰ ਹੀ ਪਏਗਾ। ਉਹ ਸਟਾਰਟਿੰਗ ਸਟਾਰਟਿੰਗ ਚ ਥੋੜੀ ਜਿਹੀ ਦਿੱਕਤ ਆਂਦੀ ਏ, ਪੰਜ ਛੇ ਮਹੀਨੇ। ਉਹਦੇ ਬਾਅਦ ਬੰਦਾ ਐਪਚਲ ਹੋ ਜਾਂਦਾ ਏ। ਹਮ। ਹੋਰ। ਅਗੇ ਕੀ ਕਰਨੇ ਲਈ? ਪਲੱਸ ਟੂ ਤੋਂ ਬਾਅਦ।
ਪਲੱਸ ਟੂ ਤੋਂ ਬਾਅਦ ਬੀ ਐੱਸ ਈ ਕਰਨੀ ਹੁਣ।
ਹੈਂ ਜੀ।
ਪਲੱਸ ਟੂ ਬੀ ਐੱਸ ਈ।
ਆਵਾਜ਼ ਨਹੀਂ ਆ ਰਹੀ ਤੁਹਾਡੀ, ਜੋੜ ਦੀ ਬੋਲੋ ਥੋੜਾ।
ਬੀ ਐੱਸ ਸੀ ਕਰਨੀ ਏ ਜੀ।
ਬੀ ਐੱਸ ਸੀ ਕਰੋਗੇ? ਠੀਕ ਹੈ। ਹਰ ਬੰਦੇ ਦੇ ਜੋ ਦਿਲ ਕਰਦਾ ਹੈ ਨਾ ਜੋ ਬੰਦੇ ਦੀ ਚੋਇਸ ਹੋਏ, ਬੰਦੇ ਨੂੰ ਉਹੀਓ ਕਰਨਾ ਚਾਹੀਦਾ ਏ।
ਹਾਂਜੀ।
ਹੁਣ ਜੇ ਮੈਂ ਤੁਹਾਨੂੰ ਕਹਿ ਦਾ, ਤੁਸੀਂ ਕਹੋ ਮੈਂ ਕ੍ਰਿਕਕੇਟਰ ਬਣਨਾ ਮੈਂ ਤੁਹਾਨੂੰ ਕਹਿਦਾ ਨਹੀਂ ਇਲੈਕਟ੍ਰੀਸ਼ੀਅਨ ਬਣ ਜਾਓ, ਮਤਲਬ ਉਹ ਠੀਕ ਗੱਲ ਨੀ ਹੁੰਦੀ ਨਾ, ਜੋ ਬੱਚੇ ਕੀ ਚਵਾਇਸ ਹੈ ਬੱਚੇ ਕੋ ਓਹੀ ਬਣਨਾ ਚਾਹੀਦਾ।
ਹਾਂਜੀ।
ਹਾਂ, ਜੇ ਤੁਹਾਨੂੰ ਅੱਛਾ ਲੱਗਦਾ ਤੁਸੀਂ ਉਹ ਕਰੋ। ਮਗਰ ਕਰੋ ਦਿਲ ਨਾਲ, ਜਿਹੜੀ ਵੀ ਗੱਲ ਕਰੋ। ਪੜ੍ਹਾਈ ਚ ਜਿਹੜੀ ਵੀ ਮਤਲਬ ਜਿਹੜੀ ਵੀ ਤੁਸੀਂ ਚੁਆਇਸ ਕਰੋ, ਉਹ ਦਿਲ ਨਾਲ ਕਰੋ। ਹਮ, ਜਦ ਤੱਕ ਤੁਸੀਂ ਦਿਲ ਨਾਲ ਨੀ ਕਰੋਗੇ ਤਦ ਤੱਕ ਫਾਇਦਾ ਵੀ ਨਹੀਂ ਹੋਏਗਾ ਨਾ। ਉਸਸਪੜ੍ਹਨ ਦਾ ਕੋਈ ਫਾਇਦਾ ਨਹੀਂ ਹੋਏਗਾ। ਪਾਸ ਤੇ ਬੰਦਾ ਤੀਹ ਨੰਬਰਾਂ ਤੇ ਵੀ ਹੋ ਜਾਂਦਾ ਹੈ।
ਹਾਂਜੀ।
ਤੱਕ ਮਾਰਕਸ ਅੱਛੇ ਨਾ ਹੋਣ ਅੱਸੀ, ਸੱਤਰ, ਅੱਸੀ, ਨੱਬੇ ਪ੍ਰਸੈਂਟ ਮਾਰਕਸ ਨਾ ਲਾਉਣ, ਬੰਦੇ ਦਾ ਮਜ਼ਾ ਹੀ ਨਹੀਂ ਆਉਂਦਾ। ਹਮ
ਅਸੀਂ ਤਾਂ ਉੱਪਰ ਉੱਪਰ ਹੀ ਚਏ
ਹਂਜੀ
ਅਸੀਂ ਤਾਂੱਪਰਪਰ ਆਣੇ ਚਾਹੀਦੇ ਹੈ
ਹਾਂ ਮਾਰਕਸ ਅੱਛੇ ਹੋਣ ਤੇ ਅੱਗੇ ਜੋਬ ਦੀ ਵੀ ਸਹੂਲੀਅਤ ਹੋ ਜਾਂਦੀ ਨਾ ਕਿਉਂਕਿ ਜਿੱਥੇ ਵੀ ਜਾਓਗੇ ਤੁਸੀਂ ਜੋਬ ਵਾਸਤੇ ਉੱਥੇ ਅੱਗੇ ਤੁਹਾਨੂੰ ਫੇਿਰ ਉਹ ਤੁਹਾਡੇ ਮਾਰਕਸ ਦੇਖਣਗੇ ਅੱਛੇ ਹੈਗੇ ਨੇ ਤੁਸੀਂ ਉਹ ਤੁਹਾਨੂੰ ਫਟਾਫਟ ਜੋਬ ਔਫਰ ਕਰਨਗੇ
ਹਾਂਜੀ
ਜੇ ਉਹ ਦੇਖਣਗੇ ਬ ਤੀਹ ਪ੍ਰਸੈਂਟ ਚਾਲੀ ਪ੍ਰਸੈਂਟ ਮਾਰਕਸ ਲੈ ਕੇ ਆਇਆ ਹੈ ਹੈਗੇ ਤੇ ਰਿੀੜਕ ਪਾਸ ਹੋਇਆ ਹੋਣਾ ਹਮ ਹੋਰ ਜੀ ਹੋਰ ਘਰ ਸਭ ਠੀਕ ਨੇ
ਹਾਂਜੀ
ਤੇ ਕਿੱਥੇ ਐਡਮਿਸ਼ਨ ਲਿਆਆ
ਡੰਗਰ ਖੜ੍ਹੇ ਪੰਜਾਬ ਚ ਪੰਜਾਬ ਚ ਡੰਗਰ ਖੜ੍ਹੇ
ਅੱਛਾ ਅੱਛਾ ਅੱਛਾ ਹਲੇੇ ਸਕੂਲ ਚ ਹੀ ਕਰ ਰਹੇ ਹੋ ਪਲੱਸ ਟੂ ਜਾਂ ਕੋਾਲਜ ਜੁਆਇਨ ਕੀਤਾ ਹੈ?
ਸਕੂਲ ਚ
ਟੂ ਕਰ ਰਿਹਾ ਇਹਦੇ ਬਾਅਦ ਕਿਹੜਾ ਕੋਲਜ ਜੁਆਇਨ ਕਰਨਾ ਏ?
ਕੀ ਜੀ
ਇਹਦੇ ਬਾਅਦ ਕਿਹੜਾ ਕੋਾਲਜ ਜੁਆਇਨ ਕਰਨਾ
ਹ ਡੀ ਏ ਵੀ ਚ ਕਰੋਗੇ
ਹਾਂਜੀ ਹਾਂਜੀ
ਹਮ ਠੀਕ ਠੀਕ ਉਹਦੇ ਚ ਹੈ ਬੀਬੀ ਸੀ ਹੈਲੋ
ਹਾਂਜੀ
ਹਾਂਜੀ
ਆਵਾਜ਼ ਨਹੀਂੀ ਆਈ ਜੀ ਦੁਬਾਰਾ ਪੁੱਛਓ
ਤੁਹਾਡੇ ਵਲੋਂ ਆਵਾਜ਼ ਘੱਟ ਆ ਰਹੀ ਮੈਂ ਤੇ ਆਵਾਜ਼ ਫੁੱਲ ਹੈਗੀ ਆ
ਹਾਂਜੀ ਹੁਣ ਦੱਸੋ ਹੈਲੋ
ਹੈਲੋ
ਹਾਂਜੀ
ਹੈਲੋ
ਹੈਲੋ
ਹਾਂਜੀ ਹਾਂਜੀ ਆ ਰਹੀ ਆਵਾਜ਼
ਹਾਂਜੀ ਆ ਰਹੀ ਹੈ
ਹਮ ਮੈਂ ਕਿਹਾ ਕੋਾਲਜ ਚ ਕਿੰਨੇ ਸਾਲ ਦਾ ਕੋਰਸ ਹੈਗਾ ਬਬੀ ਸੀ ਦਾ ਦੋ ਸਾਲ ਦਾ ਤਿੰਨ ਸਾਲ ਦਾ
ਤਿੰਨ ਸਾਲ ਦਾ ਹੈਗਾ ਜੀ
ਚੱਲਦਾ ਹੈਗਾ ਬੀਬੀ ਸੀ ਨਾਲ
ਹਾਂਜੀ
ਹਮ ਤਿੰਨ ਸਾਲ ਦਾ ਹੁਣ ਸਾਡੇ ਟਾਈਮ ਤੇ ਇਹ ਚੀਜ਼ਾਂ ਆਉਂਦੀਆਂ ਨੀ ਸੀ ਨਾ
ਸਾਡੇ ਟਾਈਮ ਤੇ ਤਾਂ ਇਹ ਬੰਦਾ ਗ੍ਰੈਜੂਏਸ਼ਨ ਕਰ ਲਏ ਉਹੀਓ ਕਹਿੰਦੇ ਸੀ ਬਹੁਤ ਪੜ੍ਹੇ ਲਿਖੇ ਹੈਗਾ
ਹੁਣ ਤਾਂ ਦਸਵੀਂ ਬਾਰ੍ਹਵੀਂ ਦੀ ਕੋਝ ਪੁੱਛਦਾ ਹੀਈ ਨਹੀਂ ਦਸਵੀਂ ਬਾਰ੍ਹਵੀਂ ਤੋਂ ਪੁੱਛਦਾ ਹੀ ਨਹੀਂੀ ਕੋਈ
ਹਾਂ ਹਾਂ ਹਾਂ ਹੁਣ ਕੋਈ ਨੀ ਪੁੱਛਦਾ ਦਸਵੀਂ ਬਾਰਵੀਂ
ਹਾਂਜੀ
ਬਾਕੀ ਇਹ ਕਿ ਪਲੱਸ ਟੂ ਕਰਕੇ ਅਮ ਅਗਰ ਤੁਸੀਂ ਅ ਮਰਚੈਂਟ ਨੇਵੀ ਦਾ ਕੋਰਸ ਕਰ ਲਓ ਤੇ ਉਹ ਸਭ ਤੋਂ ਵੱਡੀਆ ਬੈਟਰ ਹੈਗਾ ਜਿਹੜਾ ਤਿੰਨ ਸਾਲ ਤੁਸੀਂ ਬੀਬੀ ਸੀ ਚ ਖ਼ਰਾਬ ਕਰਨੇ ਨੇ ਉਹ ਤਿੰਨ ਸਾਲ ਚ ਤੁਸੀਂ ਠੀਕ ਠਾਕ ਪੈਸੇ ਕਮਾਲਓਗੇ ਮੇਰੀ ਰਾਏ ਤੇ ਹੈ ਹੈਗੀ ਪੜ੍ਹਾਈ ਤੇ ਅਸੀ ਪੰਦਰ ਵੀ ਹੋ ਸਕਦੀ ਹੈ ਅਗਰ ਤੁਸੀਂ ਅਫੋਰਡ ਕਰ ਸਕਦੇ ਹੋ
ਕਿੰਨੇ ਤਿੰਨ ਲੱਖ ਹਾਂਜੀ
ਉਹ ਇੰਸਟਾਲਮੈਂਟ ਚ ਵੀ ਦਿੱਤੇ ਜਾਂਦੇ ਨੇ ਕੋਈ ਇਹ ਜ਼ਰੂਰੀ ਨਹੀਂ ਇਕੱਠੇ ਦੇਣੇ ਨੇ
ਅੱਛਾ ਜੀ
ਹਾਂ ਉਹ ਤਿੰਨ ਕਿਸ਼ਤਾਂ ਚ ਵੀ ਦਿੱਤੇ ਜਾਂਦੇ ਨੇ
ਜਿਹੜੇ ਕਰਾਂਦੇ ਨੇ ਫਿਰ ਉਹਨਾਂ ਦਾ ਸੰਪਰਕ ਕਿਵੇਂ ਕਰੀਏ
ਉਹਨਾਂ ਸੰਪਰਕ ਤੇ ਹੋ ਜਾਏਗਾ ਸਭ ਤੁਸੀਂ ਕਰ ਲਿਆ ਜੇ ਗੱਲ ਮੇਰੇ ਨਾਲ ਮੈਂ ਦੱਸ ਦਾਂਗਾ ਤੁਹਾਨੂੰ ਉਹਨਾਂ ਦਾ ਰੈਫਰੈਂਸ ਦੇ ਦਾਂਗਾ
ਅੱਛਾ ਜੀ
ਗਰਾਂਦੇ ਹੈਗੇ ਨੇ
ਅੱਛਾ
ਹਮ ਗੱਲਤ ਤੁਹਾਨੂੰ ਕਰਨੀ ਪਏਗੀ ਨਾ
ਹਾਂ ਗੱਲ ਤਾਂ ਅਸੀਂ ਕਰਾਂਗੇ
ਸਾਰਾ ਦੇਖਭਾਲ ਕੇ ਕਰਨਾ ਪਏਗਾ ਸਾਰੇ ਹਾਂ ਕਿਉਂਕਿ ਪੈਸੇ ਕਿਉਂਕਿ ਪਹਿਲੇ ਤਾਂ ਦੇਣੇ ਨਹੀਂੀ ਕਿਸੇ ਨੂੰ
ਹਾਂਜੀ
ਹਾਂ ਕੋਈ ਅੱਛੀ ਕੰਪਨੀ ਤੋਂ ਕਰੋਗੇ ਤੇ ਤੁਹਾਨੂੰ ਅੱਛੀ ਸੀ ਨੌਕਰੀ ਮਿਲ ਜਾਏਗੀ ਯੂ ਐਸ ਏ ਦੀ ਕਰੋਗੇ ਯੂ ਐਸ ਏ ਦੀ ਮਿਲ ਜਾਏਗੀ
ਹਾਂਜੀ
ਹਮ ਹੈਲੋ ਹਾਂਜੀ ਹਾਂਜੀ
ਹਾਂਜੀ ਹੈਲੋ
ਹਾਂਜੀ ਹੈਲੋ
ਆਵਾਜ਼ ਆ ਰਹੀ ਹੈ ਜੀ
ਆ ਰਹੀ ਹੈ ਆਵਾਜ਼
ਹਾਂਜੀ
ਹਾਂ ਵਿੱਚ ਕਈ ਵਾਰੀ ਨਾ ਆਵਾਜ਼ ਕੱਢ ਜਾਂਦੀ ਹੈ ਚਲੋ ਠੀਕ ਹੈਗਾ ਪੜ੍ਹਾਈ ਤੇ ਧਿਆਨ ਦਿਓ ਆਪਣੀ
ਹਾਂਜੀ
ਹਾਜੀ
ਹਾਂ ਦਿੰਦੇ ਆ ਜੀ ਪੜ੍ਹਾਈ ਚ ਤਾਂ ਨਾ।
ਹਾਂ ਆਪਣਾ ਖਿਆਲ ਰੱਖੋ ਕਿਉਂਕਿ ਦੇਖੋ ਅੱਜ ਕੱਲ੍ਹ ਬੰਦੇ ਪੜ੍ਹੇ ਲਿਖੇ ਦੀ ਵੈਲਿਊ ਹੈਗੀ। ਹਾਂ ਜਾਂ ਬੰਦੇ ਕੋਲ ਹੱਥ ਦਾ ਹੁਨਰ ਹੋਵੇ ਜਾਂ ਬੰਦੇ ਕੋਲ ਕੋਲ ਪੜ੍ਹਾਈ ਹੋਵੇ ਹੱਥ ਦਾ ਹੁਨਰ ਬੰਦੇ ਨੇ ਠੀਕ ਠਾਕ ਸਿੱਖਿਆ ਹੋਵੇ। ਤੇ ਉਹਦੀ ਵੈਲਊ ਇਹ ਹੈ। ਪੜ੍ਹੇ ਲਿਖੇ ਦੀ ਵੈਲਿਊ ਕਿਉਂਕਿ ਫਿਰ ਤੁਸੀਂ ਆਪਣੇ ਪੇਰੈਂਟਸ ਦੀ ਹੈਲਪ ਤਾਂ ਹੀ ਕਰ ਸਕੋਗੇ ਨਾ ਜੇ ਤੁਹਾਡੇ ਕੋਲ ਕੋਈ ਤਾਂ ਹੂਨਰ ਹੋਏਗਾ।
ਹਾਂਜੀ।
ਠੀਕ ਹੈ ਨਾ ਜੀ।
ਹਾਂਜੀ।
ਹਾਂ ਜੇ ਤੁਹਾਡੇ ਕੋਲ ਕੋਈ ਹੁਨਰ ਹੀ ਨੀ ਹੋਏਗਾ। ਆਪਣੇ ਪੇਰੈਂਟਸ ਦੀ ਹੈਲਪ ਕਿਸ ਤਰ੍ਹਾਂ ਕਰੋਗੇ ਕਿਉਂਕਿ ਪੇਰੈਂਟਸ ਨੂੰ ਸਾਰੀਆਂ ਉਮੀਦਾਂ ਜਿਹੜੀਆਂ ਉਹ ਬੱਚਿਆਂ ਤੋਂ ਹੁੰਦੀਆਂ ਨੇ। ਠੀਕ ਹੈ ਠੀਕ ਹੈ ਓਕੇ ਜੀ! ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।